ਹਾਂਜੀ, ਸਸ ਸ੍ਰੀ ਕਾਲ ਜੀ। ਕਿਵੇਂ ਓ, ਵਧੀਆ ਜੀ। ਹਾਂਜੀ, ਹੋਰ ਦੱਸੋ ਘਰੇ ਸਭ ਠੀਕ ਠਾਕ?
ਜੀ ਸਭ ਠੀਕ ਤੁਸੀਂ ਸੁਣਾਓ? ਘਰ ਪਰਿਵਾਰ ਸਭ ਠੀਕ ਨੇ?
ਹਾਂਜੀ-ਹਾਂਜੀ ਸਭ ਵਧੀਆ ਜੀ ਹੋਰ ਦੱਸੋ ਕੀ ਕਰ ਰੇ ਸੀ।
ਬਸ ਬੈਠੇ ਆ ਤੁਹਾਡੇ ਨਾਲ ਗੱਲ ਕਰ ਰੇ ਸੀ। ਮੈਂ ਏ ਪੁੱਛਣਾ ਚਾਂਦੀ ਆ ਕੀ ਫਾਸਟ ਫੂਡ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਤੇ ਦੱਸੋ।
ਹਾਂਜੀ ਦੱਸੋ ਕੀ ਮਤਲਬ ਕੀ ਅ ਕਿਸ ਰੀ ਲੇਟਡ ਤੁਸੀਂ ਪੁੱਛਣਾ ਚਾਨੇ ਓ?
ਜ ਕੀ ਅੱਜ-ਕੱਲ ਬੱਚੇ ਬਾਰ ਦਾ ਖਾਂਦੇ ਨੇ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਹਾਂ।
ਫਾਸਟ ਫੂਡ ਦਾ ਏਹੀ ਐ ਦੇਖੋ ਏ ਨਾ ਕੱਲੇ ਮਤਲਬ ਕੇ ਆਪਣਾ ਨੀ ਹੈਗਾ ਜਿਵੇਂ ਆਪਾਂ ਕੈਨੇ ਆ ਦੀ ਕਤ ਏ ਹੁਣ ਜੇ ਆਪਾਂ ਸਮਾਜ ਕਨੀ ਦੇਖੀਏ ਤਾਂ ਸਾਰੇ ਕਿਤੇ ਈ ਐ। ਹਰ ਦੂਜੇ ਪੇਰੈਂਟਸ ਨਾਲ ਤੁਸੀਂ ਗੱਲ ਕੇ ਦੇਖੋ ਓ ਏਹੀ ਕੈਂਦੈ ਦਾ ਵੀ ਸਾਡੇ ਬੱਚਿਆਂ ਵਿੱਚ ਹਨਾ ਅ ਸ ਬ ਜਾਦਾ ਬੈਠਦੇ ਨੇ ਖੇਡਦੇ ਨੀ ਹੈਗੇ ਤੇ ਘਰ ਦਾ ਖਾਣਾ ਨੀ ਖਾਂਦੇ ਬਾਰਲੇ ਖਾਣੇ ਨੂੰ ਓ ਪ੍ਰੈਫਰ ਕਰਦੇ ਨੇ ਤਾਂ ਓਦਾ ਜੋ ਮੈਨੂੰ ਦੇ ਖੋ ਸਮਝ ਆਂਦੀ ਆ ਜਿੰਨੀ ਕ ਜਿੰਨ ਕ ਬਾਕੀ ਨਾ ਥੋੜਾ ਜਾ ਮਾਂ -ਬਾ ਪ ਨੂੰ ਵੀ ਜੋ ਮੇਰੇ ਅਕੋਰਡਿੰਗ ਐ ਥੋੜਾ ਜਾ ਸਖ਼ਤ ਹੋਣ ਦੀ ਲੋੜ ਐ। ਜੀ ਹੁਣ ਮੇਰੇ ਦੋ ਬੱਚੇ ਨੇ ਮੈਨੂੰ ਏਨਾਂ ਨੂੰ ਨਾ ਇੰਨੀ ਗੱਲ ਦਾ ਪਤੈ ਵੀ ਸਾਡੀ ਮੰਮੀ ਸਾਨੂੰ ਫਾਸਟ ਫੂਡ ਨੀ ਦਿਲਾਊਗੀ ਏਨਾਂ ਦਿਮਾਗ ਦੇ ਵਿੱਚ ਨਾ ਸ਼ੁਰੂ ਤੋਂ ਈ ਏ ਚੀਜ਼ ਬਿਠਾ ਦਿੱਤੀ ਐ ਏ ਮੇਰੇ ਤੋਂ ਕ ਬੋਹ ਰੇਅਰ ਡਿਮਾਂਡ ਕਰਦੇ ਨੇ ਕਦੇ-ਕਦੇ ਮੈਂ ਹੀ ਨੀ ਕੈਂਦੀ ਵੀ ਏਨਾਂ ਨੇ ਕਦੇ ਖਾਧਾ ਨੀ ਜਾਂ ਮੈਂ ਬਿਲਕੁੱਲ ਈ ਨੀ ਦਲਾਂਦੀ ਹੈਗੀ ਪਰ ਕਦੇ-ਕਦੇ ਦਾ ਮਤਲਬ ਐ ਕੀ ਆਪਾਂ ਕੈਨੇ ਕਦੇ ਮੀਨੇ ਬਾਦ ਜਾਂ ਆਪਾਂ ਕੈਨੇ ਅ ਦੋ-ਚਾਰ ਮੀਨਿਆਂ ਬਾਅਦ ਕੋਈ ਫੰਕਸ਼ਨ ਐ ਜਾਂ ਕੁਛ ਹੋਰ ਐ ਓਦੋਂ ਅਦਰਵਾਈਜ਼ ਮੈਂ ਕਿਆ ਕੀ ਕਰਦੀ ਆ ਕੀ ਮੈਂ ਕੈਨੀ ਆ ਤੁਸੀਂ ਫਰੂਟ ਲੇਲੋ ਕੀ ਮੈਂ ਤੁਹਾਨੂੰ ਦਸ ਰੁ ਪਰ ਚਿਪਸਾਂ ਤੇ ਮੈਂ ਨਈ ਲਾ ਸਕਦੀ ਮੈਨੂੰ ਏ ਵੀ ਮੇਰੀ ਮਿਹਨਤ ਦੀ ਕਮਾਈ ਐ ਓ ਕੀ ਆ ਮੈਂ ਖ਼ਰਾਬ ਕਰ ਰੀਆ ਤੁਸੀਂ ਦੱਸਦੀ ਜਗ੍ਹਾ ਤੇ ਨਾ ਪੰਜਾਹ ਰੁਪਏ ਦਾ ਸੌ ਰੁਪਏ ਦਾ ਮੇਰੇ ਤੋਂ ਫਰੂਟਾਂ ਤੇ ਲਗਵਾ ਦੋ ਮੈਂ ਓ ਖੁਸ਼ੀ-ਖੁਸ਼ੀ ਲਾ ਦੂੰਗੀ।
ਹੂੰ ਬਸ ਬੱਚਿਆਂ ਨੂੰ ਅੱਜ-ਕੱਲ ਸ਼ੌਂਕ ਈ ਇਸ ਚੀਜ਼ ਦੈ। ਬਰਗਰ ਲਿਆ ਦਿਓ, ਪੀਜ਼ਾ ਲਿਆ ਦਿਓ, ਮੋਮਸ ਲਿਆ ਦਿਓ।
ਬਿਲਕੁੱਲ ਤੇ ਬਾਕੀ ਤੁਸੀਂ ਇੱਕ ਕੰਮ
ਚੀਜ਼ਾਂ ਹੀ ਮੋਟਾਪਾ ਪੈਦਾ ਕਰਦੀਆਂ ਨੇ ਏਨਾਂ ਚੀਜ਼ਾਂ ਨਾਲ ਹੀ ਫੈਟੀ ਲਿਵਰ ਹੁੰਦੈ। ਏਨਾਂ ਚੀਜ਼ਾਂ ਨਾਲ ਈ ਕੈਲ ਸਟੋਰਲ ਵੱਧਦੈ ਸ਼ੂਗਰਮ ਦੀ ਬੀ ਪੀ ਵੱਧਦੈ ਓਈ ਨਾ ਤੇ ਬੱਚੇ ਮੰਨਦੇ ਨੀ ਅੱਜ-ਕੱਲ।
ਬੱਚਿਆਂ ਨੂੰ ਓਹੀ ਚੀਜ਼ ਐ ਨਾ ਨਈ ਮੰਨਦੇ ਤਾਂ ਆਪਾਂ ਨੂੰ ਨਾ ਓਨਾਂ ਤੇ ਇਕ ਥੋੜਾ ਕੰਮ ਕਰਨ ਦੀ ਲੋੜ ਐ ਬੱਚਿਆਂ ਤੇ। ਬੱਚੇ ਅਗਰ ਕੈਂਦੇ ਨੇ ਬਾਰਲਾ ਹਨਾ ਤਾਂ ਦੇਖੋ ਓਹੀ ਚੀਜ਼ ਯਾਂ ਤਾਂ ਆਪਾਂ ਹੈਲਦੀ ਓਪਸ਼ਨ ਘਰੇ ਕਰ ਸਕਦੇ ਐ ਕੇ ਬੱਚਿਆਂ ਨੂੰ ਕੁੱਝ ਹੈਲਦੀ ਬਣਾ ਕੇ ਘਰੇ ਖਵਾਇਆ ਜਾਵੇ ਅਗਰ ਚਲੋ ਠੀਕ ਐ ਰੋਜ਼ ਡੇਲੀ ਦਾ ਓਨਾਂ ਨੂੰ ਮਨਾ ਕਰੋ ਕਿਵੇਂ ਵੀ ਕਰਕੇ ਪਰ ਕਦੇ-ਕਦੇ ਕੈਂਦੇ ਨੇ ਆਪਾਂ ਠੀ ਘਰੇ ਨਾ ਆਟੇ ਦਾ ਪੀਜ਼ਾ ਬਣਾ ਕੇ ਦੇ ਸਕਦੇ ਓਨੂੰ। ‌ ਠੀਕ ਐ ਨਾ ਮੈਦੇ ਦੀ ਜਗ੍ਹਾ ਤੇ ਘਰੇ ਹੁਣ ਮੈਂ-ਮੈਂ ਘਰੇ ਮੈਦਾ ਬਿਲਕੁੱਲ ਮੈਂ ਲਿਆਂਦੀ ਨੀ ਆ। ਠੀਕ ਐ ਤੁਸੀਂ ਘਰੇ ਆਟੇ ਦਾ ਪੀਜ਼ਾ ਬਣਾ ਕੇ ਰੋ ਟੀ ਬਣਾ ਕੇ ਓਦੇ ਵਿੱਚ ਸਾਰੇ ਵੈਜੀਟੇਬਲਸ ਪਾ ਕੇ ਜ ਪਨੀਰ ਵਗੈਰਾ ਦਾ ਕੱਟ ਕਰਕੇ ਓ ਤਵੇ ਤੇ ਸੇਖ ਕੇ ਮੋਟੀ ਰੋਟੀ ਟਾਈਪ ਬਣ ਜਾਂਦੈ ਓ ਦੇ ਦੋ ਤੁਸੀਂ ਬੱਚੇ ਨੂੰ ਟੇਸਟ ਵੀ ਆ ਜਾਂਦੈ, ਥੋੜੇ ਬੋਤ ਮਸਾਲੇ ਵਗੈਰਾ ਐੜ ਕਰਕੇ ਤੇ ਓਦਾ ਹੈਲਦੀ ਦਾ ਹੈਲਦੀ ਐ।
ਅੱਜ-ਕਲ ਤੇ ਹਾਰ ਚੀਜ ਘਾਰ ਬਣ ਜਾਂਦੀ ਏ, ਆਟੇ ਦਾ ਕੇਕ ਬਨ ਜਾਂਦੈ।
ਹਾਂਜੀ।
ਬਿਸਕੁਟ ਘਾਰ ਬਾਣ ਜਾਂਦੇ ਨੇ, ਅਰ ਬਿਸਕੁਟਾਂ ਦੀ ਚੋਕਲੇਟ ਬਾਣ ਜਾਂਦੀ ਏ। ਹਾਂ, ਏ ਚੀਜਾ ਅੱਜ-ਕੱਲ ਨਾ ਅੱਜ-ਕਲ ਬੋਤ ਲੇੜੀਜ਼ ਨਾ ਆਪਣੇ ਬ ਚੇਆਂ ਨੂੰ ਕੇਓਂਕਿ ਏ ਜਿਸ ਤਰਾਂ ਹੋਨ ਦੇਖਰੇ ਨ ਨਾ ਜਿਸ ਤਰਾਂ ਬਿਮਾਰੀਆਂ ਵੱਦ ਰਈਆਂ ਨੇ ਹਸਪਤਾਲੋਂ ਲੋਕ ਜਾ ਰੇ ਨੇ, ਐਸ ਤੋਂ ਦੇਖ ਏਨਾਂ ਤੇ ਅੱਜ-ਕੱਲ ਲੇੜੀਜ਼ ਸਾਰੀ ਚੀਜ ਘਾਰ ਹੋਨ ਦੇਖੋ ਬਾਰ ਤੁਸੀਂ ਲੋਗੇ ਨਾ ਪਤਾ ਨੀ ਕੈਸਾ ਤੇਲ ਐ, ਕੈਸਾ ਨੀ ਸੜੇਆ ਏ ਤੇਲ ਐ।
ਓ ਸਾਰਾ, ਨਈ ਜੀ ਓ ਸਾਰਾ ਪਾਮ ਓਏਲ ਯੂਜ਼ ਕਰਦੇ ਨੇ, ਓਨਾਂ ਦਾ ਤਾਂ ਬਿਜ਼ਨਸ ਐ ਆਪਾਂ ਸਿਰਫ ਮ ਸਾਲੇ ਐੜ ਕਾਰ ਦੰਦੇ ਨੇ ਆਪਾਂ ਨੂੰ ਟੇਸਟ ਆ ਜਾਂਦੈ ਆਪਾਂ-ਕ ਬ ਅ ਆਪਾਂ ਓਨੂੰ ਸਵਾਦ-ਸਵਾਦ ਦੇ ਚੱਕਰ ਚ ਖਾ ਲੈਂਨੇ ਆਂ
ਪਰ ਸਾਫ-ਸਫਾਈ ਤੇ ਨੀ ਨਾ ਹੈ ਬਾਰ ਅਸੀਂ ਘਾਰ ਈਚ ਸਾਫ-ਸਫਾਈ ਤਾਂ ਬਣਾ ਸਕਨੇ ਆਂ। ਫੇਰ ਓਈ ਤੇ, ਹੂੰ। ਹੋਨ ਤੁਸੀਂ ਐ ਦੇਖੋ, ਗੋਲ-ਗੱਪੇ ਐ ਹੋਨ ਥੋੜੇ-ਬੋਤੇ ਐ ਪਾਨ ਲੱਗ ਗੇ ਨੇ ਗਲਵਜ਼। ਤੇ ਜਦੋਂ ਏ ਗੋਲ-ਗੱਪੇ ਦਾ ਪਾਨੀ ਬਨਾਂਦੇ ਨ ਨਾ, ਹਾੱਥ ਦੇ ਨਾਲ ਵਿੱਚ ਓ ਹੁਨ ਤੂਆਨੂੰ ਪਤਾ ਕਿ ਓਨਾਂ ਨੇ ਹਾੱਥ ਧੋਤੇ ਨੇ ਯਾ ਨਈ। ਧੋਤੇ ਬਾਥਰੂਮ ਕਰਕੇ ਆਏ ਨੇ ਸਾਫ, ਏ ਏ ਗੱਲ ਨਾ, ਤੇ ਹੋਨ ਤੁਸੀਂ ਓ ਮੋਮਸ ਦੇਖੋ ਮੋਮਸ ਤੋ ਸਬ ਤੋਂ ਗੰਦੀ ਚੀਜ ਐ। ਜੇੜੇ ਬੱਚੇ ਖਾਂਦੇ ਪੇਨੇ। ਓ ਮੋਮਸ ਈ ਜੇੜਾ ਨਾ ਅੰਦਰ ਜਾ ਕੇ ਮੈਦਾ ਜੇੜਾ ਐ ਓ ਜਾ ਕੇ ਆ ਤੜੀਆਂ, ਲੀਵਰ ਅ ਚਾਊਮੀਨ ਜੇੜਾ ਦੇਖੋ ਅੰਤੜੀਆਂ ਨੂੰ ਖਰਾਬ ਕਰਦੈ। ਤੁਸੀਂ ਦੇਖੇਆ ਵੀ ਹੋਣਾ ਵੇ, ਵੀ ਇੱਕ ਓਪਰੇਸ਼ਨ ਵੀ
ਮੈਂ ਦੇਖੇਆ ਸੀ ਮੈਂ ਨਾ ਮੋਮਸ ਮੈਂ ਮੋਮੋਸ ਦੀ ਤਾਂ ਵੀੜੀਓ ਦੇਖੀ ਸੀ ਹਜੇ ਪੈਲਾਂ ਮੈਂ ਕਦੇ-ਕਦੇ ਖਾ ਲੈਂਦੀ ਸੀ ਜਿਵੇਂ ਆਪਾਂ ਕੇਨੇ ਆਂ ਨਾ ਵੀ ਏ, ਮੇਰੇ ਹਸਬੈਂਡ ਨੂੰ ਵੀ ਥੋੜਾ ਸ਼ੌਕ ਐ ਲੈ ਆਂਦੇ ਸੀ, ਪਰ ਓ ਵੀਡੀਓ ਦੇਖਨ ਤੋਂ ਬਾਦ ਤਾਂ ਮਤਲਬ ਮੈਨੂੰ ਐਨੀ ਕ ਨਫ਼ਰਤ ਹੋ ਗੀ ਮੋਮੋਸ ਤੋਂ ਮੇਰਾ ਬੇਟਾ ਨਾ ਹੁਣ ਮਤਲਬ ਕਿ ਪਿੱਛੇ ਪੇਆ ਹੋਯਾ ਸੀ ਦੋ ਮ੍ਹੀਨੇ ਦਾ, ਮੰਮਾ ਮੈਨੂੰ ਮੋਮੋਸ ਦਿਲਾ ਦੋ ਮੈਨੂੰ ਮੋਮੋਜ਼ ਦੀਲਾ ਦੋ, ਮੈਂ ਓਨੂੰ ਕੇਆ ਕੁਛ ਵੀ ਲੇਲਾ ਮੋਮੋਜ਼ ਨੀ ਦੀਲਾਉਂਗੀ ਹਾਰ ਕੇ ਫੇਰ ਮੈਨੂੰ ਪਤਾ ਲੱਗੇਆ ਸਾਡੇ ਨਜ਼ਦੀਕ ਈ ਨਾ ਕੋਈ ਮੋਮੋਜ਼ ਬਨਾਂਦੇ ਨੇ ਤੇ ਓ ਮਤਲਬ ਕੇ ਸਫਾਈ ਨਾਲ ਬਣਾਂਦੇ ਨੇ ਵਦੀਆ ਬਨਾਂਦੇ ਐ, ਸਿਰਫ ਮੇੈਂ ਦੀ ਜਿੱਦ ਪੂਰੀ ਕਰਨ ਵਾਸਤੇ ਮੈਂ ਓਨੂੰ ਕੇਆ ਸਿਰਫ਼ ਇੱਕ ਵਾਰ ਮੈਂ ਖਲਾਊਂਗੀ ਤਾਂ ਮੈਂ ਹੋਣ ਓ ਪਿਛਲੇ ਹਫ਼ਤੇ ਈ ਨਾ, ਇਨੂੰ ਮੈਂ ਓਥੋਂ ਦਲਾ ਕੇ ਲੇ ਕੇ ਆਈ ਐਂ।
ਹੂੰ
ਆਂ ਦੱਸ ਪੀਸ, ਓਵੀ ਮਤਲਬ ਕੇ ਸਾਰੇਆਂ ਨੂੰ ਵੰਡ ਕੇ ਜਿਵੇਂ ਆਪਾਂ ਕੈਂਦੇ ਆ ਦੋ-ਦੋ ਆਗੇ। ਬਸ ਓਸ ਤਰੀਕੇ ਨਾਲ, ਅਦਰਵਾਈਜ਼ ਮੈਂ ਬਿਲਕੁਲ ਈ ਨੀ ਦੀਲਾਂਦੀ ਬੀ ਏ ਨੀ ਹੈਗਾ ਵੀ ਬੱਚੇਆ ਨੇ ਕੇਆ ਵੀ ਹਾਂਜੀ ਮੇਰਾ ਦਿਲ ਕਾਰ ਰੇਆ ਤਾਂ ਆਪਾਂ ਫਟਾਫਟ ਜਾਈਏ ਦਕਾਨ ਤੇ ਹਣਾ ਪੈਸੇ ਪਾਈਏ, ਯਾ ਘਰੇ ਬੈਠੇ ਓਡਰ ਕਰਦੀਏ ਜੀ ਤੇ ਜਮੈਟੋ ਵਾਲੇ ਦੇ ਗਏ ਓ ਕੰਮ ਬ ਬੱਚੇਆਂ ਨੂੰ ਥੋੜਾ ਦੱਸਣਾ ਚਾਈਦਾ ਵੀ ਨਈ ਓ ਕੰਮ ਨੀ ਹੋਏਗਾ। ਰੋਟੀ ਬਨੀ ਏ ਸਬਜੀ ਬਨੀ ਏ ਓ
ਬਿਲਕੁਲ ਬਿਲਕੁਲ, ਦੇਖੋ ਘਾਰ ਵਰਗੀ ਤੇ ਚੀ ਰੀਸ ਈ ਨੀ ਐ। ਹੁਣ ਘਰ ਵਿੱਚ ਦੇਖੋ ਉਈ ਨਾ ਦੇਖੋ ਹੁਣ ਘਰ ਦੁੱਧ ਹੈ, ਦਹੀਂ ਹੈ। ਹੈ ਨੀ ਇਹਨਾਂ ਵਿੱਚ ਕੈਲਸ਼ੀਅਮ ਹੈ ਠੀਕ ਹੈ ਕਿ ਨੀ ਸਾਰੀ ਸਬਜ਼ੀਆਂ ਨੇ। ਪੱਤੇਦਾਰ ਸਬਜ਼ੀਆਂ ਨੇ, ਫਰੂਟ ਏ ਅਗਰ ਇਹੀ ਕਿਸਮ ਕੋਲ ਭੋਜਨ ਹੈ ਜਿਹੜੇ-ਜਿਹੜਾ ਸਰੀਰ ਨੂੰ ਸਵਸਥ ਰੱਖੇਗਾ।
ਸਹੀ ਹੈ ਜੀ।
ਠੀਕ ਹੈ ਕਿ ਨਹੀ, ਹੁਣ ਜੇ ਉਹ ਚੀਜ਼ਾਂ ਖਾਵਾਂਗੇ। ਤੇ ਬਾਹਰ ਦੀਆਂ ਖਾਵਾਂਗੇ ਤੇ ਬਿਮਾਰੀਆਂ ਹੀ ਪੈਦਾ ਹੋਣਗਿਆਂ।
ਬਿਮਾਰੀਆਂ ਪੈਦਾ ਹੋਣਗੀਆਂ।
ਗਿਆ, ਤੇ ਹਰ ਚੀਜ਼ ਜਿਹੜੀ ਹਰ ਚੀਜ਼ ਦੀ ਕਮੀ ਆਏਗੀ, ਕੈਲਸ਼ੀਅਮ ਦੀ ਕਮੀ ਆਏਗੀ ਵਿਟਾਮਿਨ ਦੀ ਕਮੀ ਆਏਗੀ। ਪ੍ਰੋਟੀਨ ਦੀ ਕਮੀ ਆਏਗੀ ਕਿਉਂਕਿ ਬਿਮਾਰੀਆਂ ਉ ਦੇਖੋ ਦਵਾਈਆਂ ਖਾਵਾਂਗੇ, ਉ ਪ੍ਰੋਪਰ ਤੁਹਾਨੂੰ ਡਾਇਟ ਨਹੀਂ ਮਿਲੇਗੀ। ਦਵਾਈਆਂ ਨਾਲ ਹੀ ਸ਼ਰੀਰ ਚੱਲਦਾ ਰਹੇਗਾ ਤੇ ਇ ਅਗਰ ਜੇ ਇਹੀ ਤੇ ਬੈਟਰ-ਬੈਟਰ ਇਹੀ ਹੈ ਕਿ ਅਗਰ ਅਸੀਂ ਘਰ ਦੇ ਵਿੱਚ ਹੀ ਵੀ ਇੱਕ ਘਰ ਦੀ ਚੀਜ਼ ਖਾਣੀ। ਵੀ ਇੱਕ ਔਸ਼ਧੀ ਹੈ, ਇੱਕ ਦਵਾਈ ਹੈ, ਸ਼ਰੀਰ ਦੀ।
ਤਾਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ ਕਿਉਂਕਿ ਇਹ ਵਾਕੀ ਇਕ ਔਸਧੀ ਹੈ। ਤੁਸੀਂ ਘਰੇ ਚਿੱਲਾ ਬਣਾ ਲਓ। ਤੁਸੀਂ ਦਾਲ ਦਾ ਚਿੱਲਾ ਬਣਾ ਲੋ, ਬੇਸਣ ਦਾ ਚਿੱਲਾ ਬਣਾ ਲੋ, ਸੂਜੀ ਦਾ ਬਣਾ ਲੋ।
ਸੂਜੀ ਵੇਸਣ ਦਾ ਮਿਕਸ ਕਰਕੇ ਬਣਾ ਲੋ ਵੈਜੀਟੇਬਲ ਕੱਟ ਕੇ। ਬ੍ਰਿਕ-ਬ੍ਰਿਕ ਪਾ ਲੋ ਅੱਜ-ਕੱਲ ਕੇ ਪਤਾ ਕੀ ਇਹੀ ਹੁਣ ਅੱਜ-ਕੱਲ ਪਹਿਲੇ ਤਾਂ ਕਹਿੰਦੇ ਨੇ ਨਾ। ਵੀ ਬਚਪਨ ਤੋਂ ਹੀ ਏ ਸਾਰੇ ਅਹ ਬਚਪਨ ਤੋਂ ਹੀ ਅੱਜ-ਕੱਲ੍ਹ ਸਭ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਤੁਸੀਂ ਬ ਬੱਚਿਆ ਨੂੰ ਦੇਖ ਲੋ, ਛੋਟੀ-ਛੋਟੀ ਉਮਰ ਦੇ ਬੱਚੇ ਬੱਚੇ ਨੇ ਤੁਹਾਡੇ ਸਾਹਮਣੇ ਕਿੰਨੇ ਬੱਚੇ, ਮੈਂ ਕਹਿੰਦੀ ਅਟੈਕ ਨਾਲ, ਕਿਉਂ ਚਲੇ ਗਏ ਨੇ ਅਟੈਕ ਨਾਲ? ਸਵੇਰੇ ਟਿਫਨ ਦੇ ਵਿਚ ਜੋ ਅ ਰੋਟੀਆਂ-ਰੋਟੀ ਬੰਦ ਅਹ ਕਰਕੇ ਦੇ ਦਿੱਤੀ, ਉਹੀ ਬੱਚੇ ਠੰਡੀ ਖਾਂਦੇ ਨੇ ਜਾ ਕੇ। ਹੈਂ, ਸੁਣਿਆ ਵੀ ਹੋਣਾ ਵੇ ਤੇ ਛੋਟੇ--ਛੋਟੇ ਬੱਚੇ ਬੱਚਿਆਂ ਨੂੰ ਸ਼ੂਗਰ ਹੋਈ ਪਈ, ਵੀ ਛੋਟੇ-ਛੋਟੇ ਬੱਚਿਆਂ ਨੂੰ ਬਿਮਾਰੀਆਂ ਲੱਗੀਆਂ ਪਈਆਂ ਨੇ ਤੇ ਅਸੀਂ ਇਹੀ ਕਹਿੰਦੇ ਆ ਕਿ ਜਿਹੜਾ ਘਰ ਦਾ ਆਹਾਰ ਏਨਾ ਅਲਪ ਆਹਾਰ ਜਿਨੂੰ ਕਹਿੰਦੇ ਨੇ ਥੋੜ੍ਹਾ ਖਾਓ, ਸੱਤ-ਅੱਠ ਘੰਟੇ ਦੀ ਨੀਂਦ ਲਓ। ਇਹ ਇਹ ਅਲੱਪ ਆਹਾਰ ਸੁਲਪ ਸੀ ਨਿੰਦਰਾ, ਥੋੜ੍ਹੀ ਨਿੰਦਰਾ ਜ਼ਿਆਦਾ ਨੀ ਸੱਤ-ਅੱਠ ਘੰਟੇ ਦੀ ਨੀਂਦ ਬਹੁਤ ਹੈ ਇਸ ਤੋਂ ਜ਼ਿਆਦਾ ਅਗਰ ਤੁਸੀਂ ਦਸ ਘੰਟੇ ਸੋਗੇ ਨਾ ਉਹ ਤੁਹਾਡੇ ਸਰੀਰ ਨੂੰ ਨੁਕਸਾਨ ਹੈ।
ਨੁਕਸਾਨ ਕਰਦੀ ਹੈ।
ਉ ਤੁਹਾਨੂੰ ਫਿਰ ਆਲਸ ਆਏਗਾ ਕੰਮ ਕਰਨ ਦਾ ਦਿਲ ਨੀ ਕਰੇਗਾ।
ਇਹ ਥੋੜੇ ਜਿਹੇ ਨਾ ਨਿਯਮ ਬਣਾਣੇ ਜ਼ਰੂਰੀ ਹੈ ਜੇ ਆਪਾਂ ਕਹਿੰਦੇ ਪਹਿਲੇ ਜ਼ਮਾਨੇ ਦੇ ਵਿੱਚ ਨਾ ਹੁੰਦਾ ਸੀ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਨਾ ਜਿਵੇ ਮੇਰੇ ਨਾਨਾ ਜੀ ਸੀ ਹਨਾ ਅਸੀਂ ਕਿ ਅਸੀ ਸੱਤ ਮਤਲਬ ਸੱਤ ਵਜੇ ਤੱਕ ਰੋਟੀ ਖਾ ਕੇ ਨਾਂ ਬਰਤਨ ਵਗੈਰਾ ਚੱਕ ਦੇਣੇ ਹੁੰਦੇ ਸੀ, ਤੇ ਜੇ ਪੰਜ ਵਜੇ ਤੇ ਸਾਡੀ ਰੋਟੀ ਨਾ ਨਾ ਬਣੀ ਹੁੰਦੀ ਤੇ ਮੇਰੇ ਅਹ ਮਸੀ ਬਾਈ ਜੀ ਕਹਿੰਦੇ ਹੁੰਦੇ ਸੀ ਨਾਨਾ ਜੀ ਨੂੰ। ਤਾਂ ਉਹਨਾਂ ਨੇ ਕਹਿਣਾ ਭਾਈ ਸਬਜ਼ੀ ਕੀ ਬਣਾਈ ਐ? ਜਦੋਂ ਕਹਿੰਦੇ ਨਾ ਬਣਾਈ ਨੀ ਹਜੇ ਵੀ ਅਹ ਦੇਖ ਰਹੇ ਆ ਕੀ ਬਣਾਉਣਾ? ਹਜੇ ਤੱਕ ਤੁਸੀਂ ਬਣਾਈ ਨੀ ਮਤਲਬ ਇੰਨਾ ਵੱਡਾ ਉ ਇੱਕ ਲੱਗਦਾ ਵੀ ਹਾਂ ਪੰਜ ਵੱਜ ਗਏ ਤੇ ਹਜੇ ਤੱਕ ਸਬਜ਼ੀ ਨਹੀਂ ਬਣਾਈ ਇਹਨਾਂ ਨੇ।
ਹਾਂ, ਪਹਿਲੇ ਨਿਯਮ ਸਨ ਰੂਲ ਸਨ।
ਹਾਂ ਤੇ ਹੁਣ ਆਪਣੇ ਵਰਗੇ ਕੀ ਕਰ ਰਹੇ ਨੇ ਦੇਖੋ ਤੁਸੀਂ, ਮਤਲਬ ਨੌ ਵਜੇ ਤਾਂ ਆਪਾਂ ਰੋ ਟੀ ਬਣਾਣ ਲੱਗਦੇ ਆ। ਗਿਆਰਾਂ ਵਜੇ, ਗਿਆਰਾਂ ਵਜੇ ਖਾ ਕੇ ਆਪਾਂ ਪੈਂਨੇ ਏ।
ਹਾਂ, ਨਾਸ਼ਤੇ ਹੁਣ ਸਾਡੇ ਬਾਰਾਂ ਵਜੇ ਹੋ ਗਏ ਨੇ, ਦੁਪਹਿਰ ਦੀ ਰੋਟੀ ਸਾਡੀ ਤਿੰਨ ਚਾਰ ਵਜੇ ਹੋ ਗਈ ਏ। ਤੇ ਰਾਤ ਲਈ ਸਾਡੀ ਗਿਆਰਾਂ- ਦਸ ਵਜੇ ਹੋ ਗਈ ਏ, ਦੱਸੋ ਕੀ
ਹਾਂ ਤੇ ਜਦੋਂ ਕਿ ਦੇਖੋ ਹੁਣ ਆਪਾਂ, ਕਿਤਾਬਾਂ ਵਿੱਚ ਵੀ ਪੜ੍ਹਦੇ ਆ, ਟੀ ਵੀ ਤੇ ਵੀ ਸੁਣਦੇ ਐ ਉਹ ਕਹਿੰਦੇ ਨਾ ਸੂਰਜ ਛਿਪਣ ਤੋਂ ਬਾਅਦ ਕੁਛ ਨਹੀਂ ਖਾਣਾ ਚਾਹੀਦਾ।
ਹਾਂ।
'ਦੇਖੋ ਕਹਿੰਦੇ ਆ ਨਾ, ਕਿ ਏਨੂੰ ਉਦੋਂ ਕੋਈ ਮਤਲਬ ਕਿ ਆਪਾਂ ਨੂੰ ਖਾਣਾ ਨੀ ਖਾਣਾ ਚਾਹੀਦਾ ਤੇ ਆਪਣਾ ਤਾਂ ਸਿਸਟਮ ਹੀ ਓ ਉਲਟਾ ਹੋਇਆ ਪ
ਉਲਟਾ ਐ, ਬਿਲਕੁਲ ਸਾਰਾ ਪੁੱਠਾ ਗੇਅਰ ਚਲਦਾ ਪਿਆ।
ਗ ਗੇੜ ਚੱਲਦਾ ਪਿਆ ਤੇ ਫਿਰ ਉਹੀ ਕਾਰਨ ਐ।
ਪਹਿਲੇ ਲੋਕ ਜਿਹੜੇ ਸੀ ਨਾ, ਰਾਤੀ ਰੋਟੀ ਬਣਾ ਕੇ ਸਪੈਸ਼ਲ ਰਖਵਾਂਦੇ ਸੀ। ਸਵੇਰੇ ਬਾਸੀ ਰੋਟੀ ਲੈਣੀ, ਉੱਤੇ ਮੱਖਣ ਰੱਖਣਾ ਤੇ ਲੱਸੀ ਦਾ ਛੰਨਾ ਲੈਣਾ। ਕਦੇ ਤੁਸੀਂ ਇਹ ਦੇਖ ਲੌ ਜਿਹੜੇ ਬਜ਼ੁਰਗ ਲੋਕ ਨੇ ਅੱਜ ਤੱਕ ਅਸੀਂ ਉਹਨਾਂ ਨੂੰ ਕਦੀ ਬਿਮਾਰੀ ਦੂਰ ਕੇ ਜਾਂਦੇ ਹੋ ਮੇਰੇ ਖੁਦ ਫਾਦਰ ਸੀਗੇ, ਨਾਈਨਟੀ ਟੂ ਈਅਰ ਦੇ ਸੀ। ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ, ਕੀ ਨਾ ਸ਼ੂਗਰ, ਕੋਈ ਬੀ ਪੀ ਕੁੱ ਛ ਨਹੀ ਕੋਈ ਥਾਇਰਡ, ਕੋਈ ਅਟੈਕ ਨਹੀਂ ਹੋਇਆ, ਕੁਛ ਨਹੀ ਹੋਇਆ। ਦੇਖੋ ਜਦ ਇਨਸਾਨ ਜਦੋਂ ਜਾਣਾ ਕੋਈ ਨਾ ਕੋਈ ਬਹਾਨਾ ਤਾਂ ਬਣਨਾ ਹੀ ਏ। ਫਿਰ ਵੀ ਨਾਈਨਟੀ ਟੂ ਈਅਰ ਦੇ ਵਿੱਚ ਉਹ ਕੰਮ ਕਰਦੇ, ਖਾਂਦੇ- ਪੀਂਦੇ ਉਹਨਾਂ ਨੇ ਕਦੀ ਇੱਕ ਦਿਨ ਵੀ ਦਹੀ ਦਾ ਨਾਗਾ ਨਹੀ ਕੀਤਾ।
ਸਹੀ ਐ, ਤੇ ਅੱਜ ਕੱਲ ਦੇਖੋ ਤੁਸੀਂ ਤੀਹ -ਤੀਹ ਸਾਲ ਦੀ ਉਮਰ ਦੇ ਵਿੱਚ ਆ ਆਪਣੇ ਗੋਡੇ ਆਪਣੇ ਖੜੇ ਪਏ ਨੇ, ਅੱਖਾਂ ਆਪਣੀਆਂ ਗਈਆਂ ਪਈਆਂ ਨੇ, ਵਾਲ ਚਿੱਟੇ ਆਏ ਪਏ ਨੇ। ਕੁਛ ਹੈ ਆਪਣਾ, ਕੋਈ ਅਹ ਲੱਤਾਂ ਚ ਦਰਦ ਨੇ, ਢੂਈਆਂ ਚ ਦਰਦ ਨੇ।
ਕਹਿੰਦੀਆਂ ਚਾਲੀ- ਪੰਜਾਹ ਸਾਲ ਤੋਂ ਬਾਦ, ਬੰਦੇ ਦਾ ਸਰੀਰ ਬੇਕਾਰ ਏ।
ਬੇਕਾਰ ਐ, ਬਿਲਕੁਲ।
ਉਸ ਤੋਂ ਪਹਿਲੇ ਜਿਹੜੇ ਬਜ਼ੁਰਗ ਸੀ, ਉਹ ਚਲਦੇ ਫਿਰਦੇ ਸਾਡੇ ਮਦਰ ਇਨ ਲਾ ਸੀ ਓ ਵੀ। ਮਤਲਬ ਕਿ ਉਹਨਾਂ ਦੀ ਖੁਰਾਕਾਂ ਜਿਹੜੀਆਂ ਸੀ, ਪੁਰਾਣੀ ਖੁਰਾਕਾਂ ਸਨ।
ਨਾ ਉਹਨਾਂ ਦਾ ਜਿਹੜਾ ਜੀਵਨ ਸ਼ੈਲੀ ਸੀ ਨਾ ਉਹ ਬਹੁਤ ਵਧੀਆ ਸੀ, ਉਹਨਾਂ ਨੂੰ ਚਾਹੇ ਪਤਾ ਨਹੀਂ ਸੀ ਬੀ ਐੱਸ ਕਿਬਤ ਸਾਇੰਟੀਫਿਕਲੀ ਚੀਜ਼ਾਂ ਨਹੀਂ ਪਤਾ ਸੀ ਪਰ ਉਹਨਾਂ ਦੀ ਰਹਿਣੀ-ਸਹਿਣੀ ਇਸ ਤਰੀਕੇ ਨਾਲ ਸੀ ਕਿ ਓ ਸਹੀ ਸੀ, ਆਪਾਂ ਸਾਰਾ ਕੁਛ ਹੀ ਵਿਗਾੜ ਲਿਆ ਆਪਾਂ।
ਬਸ ਉਨਾਂ ਦਾ ਤਾਂ ਐਨਾ ਨਿਯਮ ਸੀ ਕਿ ਉਹਨੇ ਕ ਉਹਨਾਂ ਨੇ ਕਦੀ ਮਤਲਬ ਘੜੀ ਨਹੀਂ ਦੇਖੀ, ਕਦੀ ਸ਼ੀਸ਼ਾ ਨੀ ਦੇਖਿਆ, ਮਤਲਬ ਉਨਾਂ ਨੇ ਧੁੱਪ ਦੇਖਣੀ ਨਾ ਤੇ ਉਹਨਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਵੀ ਹੁਣ ਦੁਪਹਿਰੇ ਰੋਟੀ ਦਾ ਟੈਮ ਹੋ ਗਿਆ।
ਬਿਲਕੁਲ।
ਅੱਗੇ ਜਾਣੀ ਚਾਹ ਦਾ ਟਾਈਮ ਹੋ ਗਿਆ, ਮਤਲਬ ਇਤਨੇ ਨਿਯਮ ਦੇ ਪੱਕੇ ਸੀ ਉਹਨਾਂ ਨੂੰ ਟਾਈਮ ਚ ਚਾਰ ਵਜੇ ਚਾਹ ਪੀ ਲੈਣੀ ਐ, ਚਾਰ ਤੋਂ ਸਾਢੇ ਚਾਰ ਨਹੀਂ ਸੀ ਹੋਣ ਦਿੰਦੇ। ਬਾਰਾਂ-ਸਾਢੇ ਬਾਰਾਂ ਰੋਟੀ ਖਾ ਲੈਣੀ ਐ। ਨਹੀਂ ਤੇ ਸ਼ੋਰ ਮਚਾ ਦਿੰਦੇ, ਪਰ ਇਹ ਠੀਕ ਵੀ ਰਹੇ ਨੇ, ਇਹ ਲੋਕ ਜਿਹੜੇ ਟਾਈਮ ਟੇਬਲ ਰੱਖਦੇ ਸੀ ਨਾ, ਉਹ ਠੀਕ ਸੀ, ਸਵੇਰੇ ਉੱਠਣਾ ਸਵੇਰੇ ਉੱਠਣਾ ਵੀ ਇੱਕ ਔਸ਼ਦੀ ਐ।
ਹਾਂ, ਬਿਲਕੁਲ।
ਦਵਾਈ ਐ।
ਸਈ।
ਓਈ ਨਾ। ਉਨਾਂ ਦੇ ਏ ਉਨਾਂ ਦੀਆਂ ਦਵਾਈਆਂ ਏ ਸੀ, ਟਾਈਮ ਸਿਰ ਖਾਨਾ, ਟਾਈਮ ਸਿਰ ਸੋਣਾ ਔਰ ਟਾਈਮ ਸਿਰ ਉਠਨਾ, ਹਾਂ ਏ ਚੀਜਾਂ ਪ੍ਹੈਲੇ ਬਜ਼ੁਰਗਾਂ ਦੀਆਂ ਸੀ। ਤੇ ਆੱਜ ਕਾੱਲ ਦੀ ਜਨਰੇਸ਼ਨ ਜੇੜੀ ਏ ਬੱਸ ਅ ਜੀ ਬਾਰ ਨਿਕਲੇ ਨੀ, ਬ ਐ ਲੈ ਦੋ ਜੀ। ਐ ਫਲਾਨੀ ਚੀਜ ਲੈ ਦੋ ਜੀ, ਮੈਂ ਬਰਗਰ ਖਾਨੈ, ਮੈਂ ਘਾਰ ਨੀ ਜਾਣਾ।
ਸਈ ਹੋ ਸਕਦੈ, ਹਨਾ, ਥੋੜਾ ਜਾ ਅਪਾਂ ਨੂੰ ਨਿਯਮਾਂ ਦੀ ਲੋੜ ਐ ਬਨਾਨ ਦੀ। ਬਾਕੀ ਤੁਹਾਡੇ ਨਾਲ ਗਾੱਲ ਹੋਈ ਤਾਂ ਬੋਤ ਵਦੀਆ ਲੱਗੇਆ। ਤੇ, ਹਾਂਜੀ। ਕਦੇ ਫੇਰ ਮੌਕਾ ਮਿਲੇਆ ਤਾਂ ਫੇਰ ਮੈਂ ਜ਼ਰੂਰ ਕਰੂੰਗੀ ਤੁਹਾਨੂੰ, ਹਾਂਜੀ, ਬਿਲ ਨੀ ਮੈਂ ਮੀ ਵਦੀਆ ਲੱਗੇਆ ਤੂਆਡੇ ਨਾਲ, ਠੀਕ ਏ ਜੀ, ਸਸ੍ਰੀ ਕਾਲ ਜੀ, ਸਸ੍ਰੀ ਕਾਲ।